ਹੈਲੋ ਸਤਿ ਸ੍ਰੀ ਅਕਾਲ, ਹੋਰ ਕੀ ਕਰ ਰੇ।
ਕੁਛ ਨੀ ਬੈਠੇ ਆ ਜੀ।
ਅੱਛਾ ਮੈਂ ਵੀ ਉੱਠੀ ਹੁਣੇ ਉੱਠ ਕੇ ਰਾਤ ਦੇ ਰਾਤੀ ਧੋਂਦੇ ਨੀ ਤੇ ਫਿਰ ਲਾਈਟ ਵੀ ਸਾਡੀ ਗੋਲ ਰਹੀ ਪਤਾ ਸਾਢੇ ਬਾਰਾਂ ਵਜੇ ਲਾਈਟ ਆਈ ਰਾਤ ਨੂੰ। ਹਾਂ, ਇੰਨਾ ਦਿਮਾਗ ਖਰਾਬ ਕਿੰਨੀ ਗਰਮੀ ਲੱਗੇ ਉਤੋ ਨੀਂਦ ਆਈ ਜਾਵੇ।
ਹਾਂ, ਨਹੀਂ ਵਾਧਾ ਰਿਹਾ।
ਮੀਂਹ ਵਰਨ ਡਿਆ ਸੀ ਵਿੱਚ ਵਰ੍ਹਿਆ ਫਿਰ ਹਟਿਆ ਵੀ ਸੀ ਹੂੰ, ਠੀਕ ਪਹਿਲਾਂ ਫਿਰ ਜਦੋਂ ਅਸੀਂ ਆਏ ਆ ਪਾਰਟੀ ਚ ਜਾਣਾ ਸੀ ਕਿਤੇ। ਉੱਥੋਂ ਵੀ ਆਏ ਤੇ ਹਵਾ ਚੱਲਣੀ। ਸਟਾਰਟ ਹੋ ਗਈ ਸੀ ਉਸੇ ਟਾਈਮ ਤੇ ਆ ਕੇ ਸਾਨੂੰ ਦਸ ਪੰਦਰਾਂ ਮਿੰਟ ਹੋਏ ਹੁਣੇ ਤਦ ਮੀਂਹ ਸਟਾਰਟ ਹੋਇਆ। ਹੁਣ ਤੇ ਮੀਂਹ ਚਾਲੂ ਹੋਇਆ ਤੇ ਫ਼ਿਰ, ਗਰਜੀ ਜਾਂਦੇ ਪਹਿਲਾਂ ਤਾਂ ਗਰਜੀ ਜਾਂਦਾ ਗਰਜੀ ਜਾਂਦਾ ਫੇਰ ਉਹੀ ਮੈਂ ਅਸੀਂ ਸੋਚਿਆ ਲੈ ਸਵੇਰੇ ਵੀ ਇਤਰਾਂ ਹੀ ਪਾਰ ਕਰਤਾ ਹੁਣ ਵੀ ਮੈਂ ਇਤਰਾਂ ਹੀ ਨਿਕਲ ਜਾਣਾ ਪਰ ਫੇਰ ਵਰਿਆ ਫੁੱਲ। ਕਿੱਟਾ ਨਾ
ਚੱਲ,
ਹੂੰ, ਪਿਤਾ ਫਿਰ ਤੇ ਉਹੀ ਫਿਰ ਆਈ ਲਾਈਟ ਆਈ ਪਹਿਲਾਂ ਵੋਲਟੇਜ ਡਨ ਸੀ ਲਾਈਟ ਫਿਰ ਸਿਆਪਾ ਮੈਂ ਇਹੋ ਜੀ ਤਾਂ ਨਾ ਆਵੇ ਤੇ ਉਹ ਚੰਗਾ ਆਹ ਕਦੀ ਰਹਿੰਦੀ ਕਿ ਨਾ ਨਹੀਂ ਆ ਇਹਦੇ ਨਾਲ ਵੇਖ ਕੇ ਉਹ ਦਿਮਾਗ ਖਰਾਬ ਹੁੰਦੀ ਰਹਿੰਦਾ। ਬਸ ਹੂੰ, ਫਿਰ ਉਹੀ ਸਾਢੇ ਬਾਰਾਂ ਜਾ ਕੇ ਬੀਮਾਰੀਆਂ ਨੇ ਫਿਰ ਜਾ ਕੇ ਸੁੱਤੀ ਮੇਰੀ ਕੁੜੀ ਕਹਿੰਦੀ ਮੈਂ ਸੋਣਾ ਈ ਨੀ ਆ ਕਰਕੇ ਲਾਈਟ ਆਉਗੀ ਤਦ ਸੋਣਾ ਮੈਂ ਕਿਹਾ ਤੂੰ ਮਾਜ ਲਾ। ਖਰਾਬ ਮਤਲਬ ਮੈਂ ਪੱਖੀ ਕਰਨ ਦੀ ਤੂੰ ਸੋ ਕਹਿੰਦੀ ਹਾਂ ਕਹਿੰਦੀ ਮੈਨੂੰ ਗਰਮੀ ਮੈਂ ਪੱਖੀ ਕਰ ਰੀ ਆ ਨਾ। ਕੱਲ ਕਿਉਂ ਟੈਨਸ਼ਨ ਲੈਦੀ ਮੈਂ ਕਿਆ ਸੋ ਤੂੰ। ਆਹ ਓਹੀ ਨਾ ਉਹ ਉਹਦਾ ਉਹਦੇ ਗਲੇ ਓ ਹਾਂ, ਚੱਲ ਮੁੂੰਹ ਚ ਉਹਦੇ ਛਾਲੇ ਪਏ ਸੀ ਗਲਾ ਕੀਤਾ ਉਹ ਮੈਂ ਕੀ ਕੀਤਾ ਓਦਣ ਪਾਣੀ ਪਾਣੀ ਵਾਲਾ ਪਾਣੀ ਸੋ ਉਹਨੂੰ ਖਾਣ ਵਾਸਤੇ ਤੇ ਉਹ ਮੈਂ ਛੱਡੇ ਤੇ ਮੈਂ ਖਾ ਲਏ ਬਸ ਓ ਮੇਰਾ ਵੀ ਪੱਕ ਗਿਆ ਹੁਣ।
ਪਹਿਲਾ ਪਹਿਲਾ ਤੇ ਇੱਕ ਅੱਧ ਪਿਆ ਵਾ ਲੇਕਿਨ ਗਲਾ ਪੂਰਾ
ਜਾਮੁਨ ਦੇ ਪੱਤੇ ਲਿਆ ਕੇ ਉਹ ਚਬਾਣੇ ਹੀ ਉਹਦੇ ਨਾਲ ਥੋੜ੍ਹਾ ਰੁਮਾਨ ਮਿਲਦਾ। ਜਲਦੀ ਠੀਕ ਹੋ ਜਾਂਦਾ ਦੋ ਤਿੰਨ ਹਾਂ ਤੇ ਉਹ ਕੀ ਜਾਮਣ ਦਾ। ਪੱਤੇ ਖਰਾਬ ਥੋੜ੍ਹੀ ਆ ਹਾਂ, ਲੰਘਾ ਸਕਦੇ ਉਸ ਥੋੜਾ ਹਾਂ ਹੈਗਾ ਨਾ ਰਾਜ
ਹੂੰ, ਓਹੀ ਆ ਨਾ
ਚਲੋ ਐ ਹੀ ਥੋੜ੍ਹੇ ਜੇ। ਹੁਣ ਮੈਂ ਕਿਹਾ ਦਵਾਈ ਵੀ ਉਸ ਟਾਈਪ ਦੀ ਬਣਾਉਂਦੇ ਨੀ ਜਾਮਣੀ ਜਾਮਣੀ ਦਵਾਈ ਸ ਜਾਮੁਨ ਵੀ ਖਾ ਲੋ ਤੇ ਕਿੱਦਾਂ ਮੂੰਹ ਸੁੱਕਾ ਸੁੱਕਾ ਜਾ ਹੋ ਜਾਂਦਾ। ਹਟ ਜਾਂਦੀ ਆ ਹਾਂ ਉਹ ਜਾਂ ਉਹ ਐ ਜਾ,
ਪੂਰੇ ਖਰਾਬ ਕੀਤੇ ਇਹਨਾਂ ਨੇ ਰਾਤ ਨੂੰ ਪੂਰੇ ਪਾਣੀ ਚ ਪਾ ਕੇ ਰੱਖ ਦਿੱਤੇ।
ਹੂੰ, ਪਾਣੀ ਚ ਕੌਣ ਪਾ ਕੇ ਰੱਖਦਾ। ਉਦੇ ਹੀ ਤੇ ਗਲੇ ਜਿਹੇ ਹੁੰਦੇ ਤੇ। ਹਾਂ, ਅ ਸਾਨੂੰ ਵੀ ਉਹਨਾਂ ਨੇ ਦਿੱਤੇ। ਖਾਣ ਨੂੰ ਤੇ ਉਹ ਅਸੀਂ ਆਖਿਆ ਚੱਲ ਬਾਅਦ ਚ ਖਾ ਲਾਂਗੇ ਚਾਹ ਪੀਤੀ ਆ ਬਾਅਦ ਚ, ਜੇ ਦਿੱਤੇ ਹੀ ਨਹੀਂ ਰਹਿ ਗਏ ਉਹ ਇੱਕ ਵੀ ਨਹੀਂ ਕਰਦਾ ਹੜਕੀ ਰਹਿ ਉਹ ਜਾਮੁਣ ਖਾਧੇ ਕੱਲ ਮਾਸੀ ਘਰ ਚਾਰ ਪੰਜ ਉੱਥੇ ਹੀ ਖਾਧੇ ਬਸ ਫੇਰ ਹੁਣ ਇੱਧਰ ਵੀ ਮੁੱਕ ਮੱਕ ਗਏ ਆ।
ਹਾਂ, ਅਸੀਂ ਵੀ ਇਸ ਬਹੁਤ ਘੱਟ ਖਾਏ ਖਾਏ ਨੀ। ਮਤਲਬ ਇੱਕ ਦੋ ਵਾਰੀ ਖਾਏ ਆ ਨੀ ਖਾਏ ਮਤਲਬ ਥੋੜੇ ਸੇ।
ਉਹੀ ਤੇ ਨਹੀਂ ਤੇ ਕਹਿੰਦੇ ਖਾਣੇ ਚਾਹੀਦੇ ਕਮ ਸੇ ਕਮ ਚਾਰ ਪੰਜ ਹੀ ਖਾਓ ਰੋਜ਼ ਤੇ ਖਾਓ ਪਰ,
ਹਾਂ, ਓਹੀ ਨਾ ਵੀਡੀਓ ਆਂਦੀਆਂ ਹੀ ਰਹਿੰਦੀਆਂ ਨੇ ਸਾਰੀਆਂ ਕਿ ਦੋ ਮਹੀਨੇ ਵਾਸਤੇ ਤੁਹਾਨੂੰ ਪ੍ਰੱਖਤੀ ਚੰਗੀ ਤਰ੍ਹਾਂ ਮੈਂ ਪ੍ਰੱਖਤੀ ਦਿੰਦੀ ਹੁਣ ਗਾਂ ਮਿਲੇ। ਤਾਂ,
ਪੱਤੇ ਗਹਾਂ ਕੀ
ਉਹੀ ਨਾ।
ਹੂੰ।
ਪਰ ਆਉਂਦੇ ਹੀ ਥੋੜੇ ਦਿਨਾਂ ਨੂੰ ਨਾ ਇੱਕ ਵਾਰੀ। ਪੱਕ ਪੁੱਕ ਜਾਂਦੇ ਤੇ ਝੱਟ ਖਤਮ ਹੋ ਜਾਂਦੇ ਆ। ਇਹੋ ਜਿਹੀ ਚੀਜ਼ ਅਸੀਂ ਸੇਫ ਨਹੀਂ ਕਰ
ਹਾਂ, ਸਾਡੇ ਇੱਥੇ ਘਾਹ 'ਚ ਹੈਗਾ ਵਾ ਲੇਕਿਨ ਉਸ 'ਚ ਬਹੁਤ ਛੋਟੇ ਛੋਟੇ ਜਿਹੇ ਲੱਗਦੇ ਇੱਕਦਮ। ਪਤਾ ਨੀ ਇੱਕ ਵਾਰੀ ਮੈਂ ਨਾ ਖਾ ਕੇ ਵੇਖੇ ਬੜੇ ਕੱਸੇ ਜੇ ਇਕਦਮ ਸੜੇ ਜੇ।
ਅੱਛਾ, ਉਹ ਜਿਹੜਾ ਰਾਹ 'ਚ ਆਉਂਦਾ ਜਾ।
ਹਾਂ, ਰਾਹ 'ਚ ਐ ਓ ਸਿਆਲੇ ਜੇ ਇੱਕ ਦਮ ਹੈਗੇ ਆ ਨਿੱੱਕੇ ਨਿੱੱਕੇ ਜੇ। ਜਾਂ ਲੱਗਦਾ ਹੂੰ ਪਾਣੀ ਪੂਣੀ ਪੈਣ ਵੀ ਲੱਗਦਾ ਆ ਨਾਲੀ ਦਾ ਪਾਣੀ ਵੀ ਤੇ ਲਾਗੇ ਆ।
ਹਾਂ, ਉਹ ਵੀ ਹੋ ਸਕਦਾ ਹੂੰ। ਨਹੀਂ ਤੇ ਕਈ ਮਿੱਠੇ ਬੜ੍ਹੇ ਹੁੰਦੇ।
ਹੂੰ ਉਹੀ ਨਾ ਇਹਨਾਂ ਦੇ ਵੀ ਉੱਥੇ ਇੱਕ ਉੱਥੇ ਹੈਗਾ ਵਾ ਜਾਂਦੇ ਹੁੰਦੇ ਪਵਨ ਜਾ। ਉੱਥੇ ਕੰਮ ਚੱਲਦਾ ਉੱਥੋਂ ਤੋੜ ਕੇ ਲਿਆਉਂਦੇ ਆ। ਉਹ ਵੀ ਚੰਗੇ ਆ ਵੱਡੇ ਵੱਡੇ। ਇਹ ਹੈ ਮਤਲਬ ਵੱਡੇ ਦੇਖਦੇ ਆ ਕਿ ਕਿੰਨੇ ਵੱਡੇ ਸਾਰੇ ਆ? ਇਹ ਗੁਠਲੀਆਂ ਵੱਡੀਆਂ ਹੁੰਦਾ ਤੇ ਉੱਥੇ ਗੁਰਦਾਥੋੜਾ ਰਹਿੰਦਾ ਉਹਦਾ ਗੁੱਦਾ ਜਿਹੜਾ। ਹਾਂ ਹੂੰ ਤੇ ਉਹ ਥੋੜਾ ਸਾ ਪਤਲਾ ਰਹਿੰਦਾ।
ਹੂੰ ਹਾਂ ਉਹਦਾ ਵੀ ਫਾਇਦਾ ਨੀ। ਕੁੰਡੇ ਵੱਡੇ ਵੀ ਹੁੰਦੇ ਆ। ਕਈ ਗਿਟਕਾਂ ਛੋਟੀਆਂ ਉੱਤੋਂ ਮੋਟੇ ਮੋਟੇ ਹੁੰਦੇ ਆ। ਇੱਕ ਰਾਜ ਜਾਮਨ ਬੋਲ ਦਿੰਦੇ ਉਹ ਤੇ ਬੜੇ ਵੱਡੇ ਵੱਡੇ ਹੁੰਦੇ ।
ਅੱਛਾ।
ਮਤਲਬ ਇੱਕ ਹੀ ਜਿੱਦਾਂ ਜਿੱਦਾਂ ਕੀ ਬੋਲ ਸਿਓ, ਬੇਰ ਵਾਂਗੂ ਗੋਲ ਗੋਲ। ਤੇ ਬਹੁਤ ਮੋਟੇ ਹੁੰਦੇ ਹਾਂ ਬਹੁਤ ਵੱਡੇ ਵੱਡੇ ਕਰੀਵੇ ਲਿਆਇਆ ਸੀ। ਸੀ ਮਾਮਾ ਏਦਾ ਏਦਾਂ ਤੇ ਉਹ। ਫਿਰ। ਵੇਖੇ ਤੇ ਪਹਿਲੀ ਵਾਰ ਵੇਖੇ ਮੈਂ ਕਿਹਾ ਏਡੇ ਵੱਡੇ ਵੀ ਜਾਮਨ ਹੁੰਦੇ ਕਹਿੰਦੇ ਹਾਂ ਰਾਜ ਜਾਮਨ ਕਹਿੰਦੇ। ਇਨਾਂ ਨੂੰ। ਤੇ ਹੁਣ ਲਾਇਆ ਤੇ ਆ ਬੂਟਾ ਵੇਖੋ ਲੱਗਣਗੇ ਤੇ ਪਤਾ ਲੱਗੂਗਾ ਕਹਿੰਦੇ ਉਸੇ ਦਾ ਹੁੰਦਾ। ਬੀਜ ਆ।
ਹੂੰ।
ਤੇ ਉਹ ਜਦੋਂ ਲੱਗਣਗੇ ਫੇਰ ਪਤਾ ਲੱਗੂ ਕਿ ਉਹੀ ਹੈ ਭਲਾ। ਹਾ ਮੈਂ ਵੀ ਉੱਠੀ ਸੀ ਚਾਹ ਬਣਾ ਕੇ। ਕੇ ਪੀਤੀ ਆ।
ਹਾਂ ਮੈਂ ਵੀ ਉੱਠੀ ਹਾਂ ਮਤਲਬ ਛੁੱਟੀ ਆ ਸੰਡੇ ਵੀ ਆ। ਤੇ ਮੈਂ ਕਿਹਾ ਥੋੜਾ ਹੋਰ ਸੌ ਲੈਣੀ ਆ ਗਲਾ ਮੇਰਾ। ਗਰਦ ਹੋਈ ਜਾਣ ਡਿਆ ਮੈਂ ਕਿਹਾ ਚਲ ਉੱਠ ਕੇ ਗਰਾਰੇ ਗੁਰਾਰੇ ਕਰਾ।
ਹੂੰ।
ਹੂੰ ਉਹੀ ਫੇਰ ਗਰਾਰੇ ਵਗੈਰਾ ਕੀਤੇ ਤੇ ਉਹ। ਫ਼ਰਕ ਨਹੀਂ ਫੇਰ।
ਇਹ ਬੜਾ ਪਤਾ ਨਹੀਂ ਨਾ ਮੂੰਹ ਦਾ ਗਲੇ। ਦਾ ਬਹੁਤ ਜ਼ਿਆਦਾ ਹੀ ਚੱਲਿਆ ਹੋਇਆ ਹਾਂ। ਆਹੋ ਨਹੀਂ ਖਾਣਾ ਚਾਹੀਦਾ ਕਹਿੰਦੇ ਜਦੋਂ ਮੂੰਹ ਪੱਕਿਆ ਹੋਵੇ ਨਹੀਂ ਅੰਦਰ ਪਾਣੀ ਵੀ ਨੀ ਪੀਣਾ ਚਾਹੀਦਾ ਹੈ।
ਨਾ ਹੂੰ ਕੁੜੀ ਦਾ ਪੂਰਿਆ ਦੀ ਜੀਭ ਸਿੱਟੀ ਛਿੱਟੀ ਹੋਈ ਪਈ ਸੀ ਇਕਦਮ ਛਾਲਿਆਂ ਨਾਲ। ਮਤਲਬ ਉਹਦੀ ਜੀਭ ਦੇ। ਕਿਨਾਰੀ ਕਿਨਾਰੀ ਕਿਨਾਰੀ ਪੂਰੀ ਚਿੱਟੀ ਸੀ ਉਹਦੀ। ਉਹ ਜਦ ਦਾਣੇ ਦਾਣੇ ਸਾਰੀ ਜੀਭ ਤੇ ਉਭਰੇ ਹੋਏ ਸੀ ਉਹਦੇ। ਹੂੰ ਹੂੰ। ਹਾਂ ਕੱਲ ਦਿੱਤੀ ਸੀ। ਫੇਰ ਦਵਾਈ ਤੇ ਹਾ। ਠੀਕ ਹੋਇਆ ਡਾਕਟਰ ਨੂੰ ਨੀ ਦਿਖਾਇਆ ਦਵਾਈ ਉਹਦੀ ਸੀ।
ਅੱਛਾ। ਅੱਛਾ ਉੱਦਾਂ ਕਿਹਾ ਨਾ, ਬਰਸਾਤ ਹੋਣਾ ਸ਼ੁਰੂ ਹੋਣ ਡਈ ਤੇ ਨਾ ਖਾਓ ਗੰਦ ਤੇਲ ਬਾਹਰ
ਹਾਂ ਉਹੀ ਨਾ, ਉਹਨਾ ਕੀਤਾ ਆ। ਕੱਲ ਫੇਰ ਆ ਕੇ ਕਹਿੰਦੀ ਫੇਰ ਮੈਨੂੰ ਕੁਰਕੁਰਰੇ ਖਾਣੇ। ਮੈਂ ਕਿਹਾ ਤੇਰਾ ਦਿਮਾਗ ਸਹੀ ਆ? ਕੁਰਕੁਰੇ ਖਾਣੇ ਆ, ਫੇਰ ਗਲਾ ਤੇਰਾ ਮੂੰਹ ਤਰ੍ਹਾਂ ਵੇਖਣ ਨੀ ਜਾ, ਕਿਸ ਤਰ੍ਹਾਂ ਦਾ ।ਰੋਟੀ ਤੇਰੇ ਤੋਂ ਖਾਈ ਨੀ ਜਾਣ ਡਈ, ਤੂੰ ਕੁਰਕੁਰੇ ਖਾਣੇ ।
ਨਹੀਂ ਇਕਦਮ, ਪੈਸੇ ਦਓ ਹੀ ਨਾ ਬੱਚਿਆਂ ਨੂੰ।
ਹੰ
ਪੈਸੇ ਦੇਣ ਨਾਲ ਐ ਭੱਜਦੇ ਦੁਕਾਨਾਂ ਵੱਲ ਨੂੰ।
ਆਂ, ਏ ਨਾ ਇਧਰੋਂ ਉਧਰੋਂ ਲੈ ਲੈਂਦੇ ਆ ਬਸ ਫੇਰ, ਇੱਥੋਂ ਨਹੀਂ ਤੇ ਲੈ ਲੇ। ਉਹੀ ਫੇਰ, ਨਹੀਂ ਇਹਨੂੰ ਮਨਾ ਕਰਦੇ ਤੇ ਵੈਸੇ। ਨਹੀਂ ਖਾਂਦੀ ਆ, ਜੇ ਕਿਸੇ ਮਨਾ ਕਰਤਾ ਨਹੀਂ ਖਾਣਾ, ਤੇ ਫਿਰ ਨਹੀਂ ਖਾਏਗੀ, ਹੰ। ਉਹ ਤੇ ਕੱਲ ਪਾਰਟੀ ਚ ਵੀ ਗਏ ਤੇ ਦਹੀਂ ਵਡਾ ਫਟਾਫਟ ਹੱਥ ਦੌੜ ਕੇ ਗਈ ਫੜ੍ਹ ਲਿਆ, ਮੈਂ ਕਿਹਾ ਨਹੀਂ ਖਾਣਾ। ਹਾਂ, ਉੱਥੇ ਗਈ ਤੇ ਬਾਪ ਨੇ ਜੱਫੀਆਂ ਪਾ ਕੇ ਮਿਲੀ ਆਪਣੀ ਸੇਲੀ ਨੂੰ।
ਅੱਛਾ, ਉਹ ਵੀ ਆਈ ਸੀ।
ਨਹੀਂ- ਨਹੀਂ ਉਹ ਤੇ ਉੱਥੇ ਹੀ ਗਏ ਸੀ । ਮਤਲਬ ਉਹਨਾਂ ਦੇ ਹੀ ਉਹੀ, ਉਹਨਾਂ ਦੇ ਪਾਪਾ ਨੂੰ। ਹ ਨਹੀਂ-ਨਹੀਂ, ਨੂੰ ਉਹਨਾਂ ਦੇ ਪਾਪਾ ਨੇ ਮਤਲਬ ਉਹਨਾਂ ਨੇ ਹੀ ਖੋਲਿਆ, ਭਵਨ ਬਣਾਇਆ ਵਾ ਵਾਵਾ ਵੱਡਾ ਬਣਾਇਆ ਇਕਦਮ, ਵੀਡੀਓ ਬਣਾ ਕੇ ਲਾਈ ਐਂ? ਹੰ, ਬੜਾ ਆ ਚੰਗਾ ਲੇਕਿਨ। ਹਾਂ ਸਾਡੇ ਇੱਧਰੇ ਹੀ ਹਾਂ ਹਾਂ, ਸਾਡੇ ਇੱਧਰ ਹੀ ਨਾ ਅਹ ਅਗਾਂਹ ਨੂੰ ਚਲੇ ਜਾਂਦੇ । ਸਾਡੇ ਉੱਧਰੋਂ ਆਉਂਦੇ ਆ ਨਾ, ਤੇ ਗਾਹ ਨੂੰ ਚਲੇ ਜਾਣਾ। ਸਿੱਧਾ ਦਾ ਸਿੱਧਾ ਰੋੜ ਈ। ਥੋੜਾ ਅੰਦਰ ਕਰਕੇ ਹੀ ਬਣਾਇਆ, ਵੇਖੋ ਚੱਲਦਾ ਨਹੀਂ ਚੱਲਦਾ। ਟਾਈਮ ਲੱਗੇਗਾ ਚੱਲਣ ਚ।
ਹਾਂ, ਹੌਲੀ ਹੌਲੀ।
ਕੋਈ ਉਹ ਨੀ ਬਣਾਇਆ, ਲੇਕਿਨ ਬਣਿਆ ਤੇ ਸੋਹਣਾ ਲੇਕਿਨ ਮਤਲਬ ਦਿਹਾ ਚੈਪਟਰ ਦਾ ਬਣਾ ਤਾ। ਹਾਂ ਥੋੜਾ ਮਤਲਬ ਅ ਕਹਿੰਦੇ ਆ ਨਾ ਜ
ਚਾਹੀਦਾ ਹਾਂ।
ਹਾਂ ਸਟੈਂਡਰਡ ਬਣਾਉਣਾ ਚਾਹੀਦਾ ਸੀ ਥੋੜਾ, ਛੱਤਾਂ ੱਤਾਂ ਵੀ ਨੀਵੀਆਂ ਰੱਖ ਲਈਆਂ। ਛਤੀ ਰੱਖਣੀਆਂ ਚਾਹੀਦੀਆਂ ਸੀ, ਹਾਂ ਛੱ ਤਾਂ ਵੀ ਵਾਵਾ ਨੀਵੀਆਂ ਨੀਵੀਆਂ ਜੀਆਂ ਲੱਗਣ ਡੀਆਂ।
ਹਾਂ ਨੀਵੀ ਆ ਕੁੱਛ ਸਜਾ
ਨਹੀਂ-ਨਹੀਂ ਛੱਤ ਹੀ ਸੀ ਖਾ ਤੇ ਸਜਾਇਆ ਵੀ ਨਹੀ ਸੀ ਕੁਛ, ਉਹ ਮੈਂ ਵੇਖਿਆ ਜਿੱਦਾਂ ਹੂੰਦਾ ਮੈਂ ਕਿਹਾ ਲੈ, ਇਹਨਾਂ ਨੇ ਮਤਲਬ ਘੱਰ ਦੀ ਪਾ ਕੇ ਫੇਰ ਜੋ ਕੁਛ ਤੇ ਹੋਣਾ ਚਾਹੀਦਾ, ਤੇ ਉਹ ਥੱਲੇ, ਹਾਂ ਉਹੀ ਨਾ, ਉਹ ਲਗਾਇਆ ਨੀ, ਮਿਸਤਰੀ ਲਗਾਉਂਦੇ ਤੇ ਫੇਰ ਉਹ ਮਤਲਬ ਬਣਾਉਂਦੇ ਚੰਗੇ ਵਧੀਆ ਤਰ੍ਹਾਂ ਉਹ ਨਹੀਂ ਬਣਾ ਤਾਂ ਵੀ ਨੀ ਲੱਗਦਾ, ਜਿਹੜੇ ਠੇਕੇਦਾਰ ਹੁੰਦੇ ਲੱਗਦਾ ਉਹਨਾਂ ਨੂੰ
ਉਹ ਠੇਕੇਦਾਰ ਨੂੰ ਵੀ ਬੋਲਿਆ ਹੋਵੇ ਬਣਾਉਂਦੇ ਹੈਗੇ।
ਕਈ ਲੋਗ ਹੈਣਾ ਜਮੀਨ ਬਹੁਤ ਓਨਾ ਦੀ।
ਅੱਛ
ਹਾਲੀ ਕਹਿੰਦੇ। ਹਾਂ ਕਹਦੇ ਵੀ ਕੀ ਕਿੰਨੀ ਏਕੜ ਜ਼ਮੀਨ ਕਹਿੰਦੇ, ਤੇ ਬਣਾਇਆ ਦੋ ਏਕੜ ਸੀ ਹਾਲੀ। ਤੇ ਉਹੀ ਕਿੰਨੀ ਸਾਰੀ ਜਮੀਨ ਹੈਗੀ, ਕਿੰਨਾ ਵੱਡਾ ਬਣਿਆ ਵਾ। ਮਤਲਬ ਦੋ ਤਿੰਨ, ਤਿੰਨ ਪਾਰਟੀਆਂ ਆਰਾਮ ਨਾਲ ਹੋ ਸਕਦੀਆਂ ਉੱਥੇ। ਹਾਂ, ਇੰਨਾ ਵੱਡਾ ਵਾ ਹਾਂ, ਮਤਲਬ ਇਸ ਤਰ ਇੱਕ ਬਾਹਰ ਲਾਉਣ ਆ ਬਹੁਤ ਵੱਡਾ ਸਾਰਾ। ਉੱਥੇ ਇੱਕ ਹੋ ਸਕਦੀ, ਇੱਕ ਥੱਲੇ ਜਿਹੜਾ ਬਣਿਆ ਕਿੱਥੇ ਹੋ ਸਕਦੀ, ਇੱਕ ਉੱਤੇ ਬਣਾਇਆ ਵਾ
ਹਮ
ਮਤਲ ਦੋ ਤਿੰਨ ਹੋ ਸਕਦੀਆਂ ਆਰਾਮ ਨਾਲ ਬਣਾਇਆ ਤੇ ਚੰਗਾ ਵਾ ਰੂਮ ਵੂਮ ਵੀ ਬਣਾਏ ਰੂਮ ਤੇ ਮਤਲਬ ਚੰਗਾ ਬੈੱਡ ਲਗਾਇਆ ਵਾ ਅਟੈਚ ਬਾਥਰੂਮ ਆ ਸਾਰੇ ਜਿੰਨੇ ਰੂ
ਅੱਛਾ ਮਤਲਬ ਰਹਿਣ ਦੀ ਵਿਵਸਥਾ ਹੈਗੀ
ਮਬ ਬਰਾਤ ਉ ਤਾਂ ਹੀ ਤੇ ਫਿਰ ਕਿੱਥੇ ਬਰਾਤ ਨੇ ਹਾਂ ਬਾਹਰੋਂ ਆਇਆ ਕੋਈ ਹਾਂ ਬਣਾਉਣਾ ਹੀ ਪੈਣਾ ਸੇਕ ਫੇਿਰ ਉਹ ਆ ਆਊਟ ਥੋੜਾ ਸਾ ਮਤਲਬ ਏਰੀਏ ਚ ਉੱਧਰ ਬਨੀੱ ਤੇ ਫੇਿਰ ਹਾਂ ਅਗਰ ਕੋਈ ਲਊਗਾ ਵੀ ਤੇ ਫੇਰ ਰਹਿ ਕੇ ਹੀ ਕਰੂਗਾ ਇੱਥੇ ਆਉਣਾ ਜਾਣਾ ਤੇ ਕੋਈ ਕਰ ਨ ਬਾਰ-ਬਾਰ ਹਮ
ਚੰਗਾ ਕਿ ਲੋਗ ਜਿਹੜੇ ਦੋ ਰੋਜ਼ੀ ਤਾਂ ਬਰਾਤ ਉਤ ਆਵੇ ਤੇ ਰਹਿ ਸਕਦੇ ਆ
ਹਮ-ਹਮ ਹਾਂ ਤੇ ਕਰ ਸਕਦੇ ਇੱਥੇ ਵੀ ਆਂਟੀ ਉਹਨਾਂ ਨੇ ਸਾਡੇ ਇਸਤੇ ਕੀਤਾ ਸੀ ਚਲੋ ਨਾ ਮੈਂ ਤੁਹਾਨੂੰ ਫੇਿਰ ਲਗਾਉਂਦੀ ਨਾ ਕੋਲ
ਅੱਛਾ ਠੀਕ ਹੈ